ਪ੍ਰਭਜੋਤ
ਬੜੀਏ ਭੈਣੇ, ਤੂੰ ਦੱਸ ਕੀਦਾਂ?
ਵਧੀਆ-ਵਧੀਆ। ਹੋਰ ਕੀ ਕਰਦੀ ਏ?
ਕੁਛ ਨੀ, ਹੋਰ ਤੂੰ ਤਾਂ ਬਾਹਰ ਜਾਕੇ ਭੁਲ ਗਈ ਏ ਸਾਕਸ਼ੀ, ਹੁਣ ਤੂੰ ਯਾਦ ਵੀ ਨੀ ਕਰਦੀ।
ਨਹੀਂ ਯਾਰ, ਤੈਨੂੰ ਪਤਾ ਈ ਐ, ਇੱਥੇ, ਇੱਥੇ ਕੰਮ, ਕੰਮ ਐ ਕੰਮ'ਚ ਜਾਂਦੇ ਨੇ। ਤੇ ਉੱਥੇ ਰਾਤ ਹੁੰਦੀ ਐ, ਇੱਥੇ ਦਿਨ ਹੁੰਦਾ। ਇੱਥੇ ਦਿਨ ਤੇ ਉੱਥੇ ਰਾਤ ਇਹੀ ਹੁੰਦਾ ਯਾਰ।
ਆਤਾਂ ਗੱਲ ਹੈਗੀਏ। ਹੋਰ ਫਿਰ, ਬਾਹਰ ਦੀ ਲਾਈਫ ਕਿੱਦਾਂ ਦੀ ਏ?
ਬਸ ਯਾਰ ਠੀਕ ਹੀ ਹੇਗੀ। ਇਸ ਤੇ ਠੀਕ ਤਾਂ ਸਾਡਾ ਇੰਡੀਆ ਹੀ ਸੀ, ਯਾਰ ਆਪਾਂ ਥੋੜ੍ਹੀ ਦੇਰ ਆਰਾਮ ਤੋਂ ਕਰ ਇੱਥੇ ਨਾ ਤੈਨੂੰ ਪਤੈ, ਇੱਥੇ ਅਗਰ ਅਪਾਂ ਛੁੱਟੀ ਵੀ ਕਰ ਦੇਂਦੇ ਨੇ, ਤੇ ਓ ਸਾਡੀ ਸੈਲਰੀ ਕਾੱਟ ਦੇਂਦੇ ਨੇ ਤੇ ਅਗਲੀ ਵਾਰੀ ਬੋਤ ਔਖਾ ਸਾਨੂੰ ਬੁਲਾਂਦੇ ਨੇ।
ਬਾੱਸ ਯਾਰ ਤੂੰ ਵੀ ਤਾ ਵਾ ਵਾ ਕੈਂਦੀ ਸੀ, ਮੈਂ ਤਾ ਕਨੇਡਾ ਜਾਨਾ ਏ ਕਨੇਡਾ ਹੁਨ ਲਗੇਆ ਪਤਾ ਕਨੇਡਾ, ਓ ਬਾਰੋ, ਬਾਰੋ ਵਿਖਨੇ ਈ ਨਾਓ ਜੇੜੀਆਂ ਰਿਲਾਂ ਚ ਵੇਖਦੇ ਆ ਨਾ ਉਹੀ ਵਦੀਆ ਲਗਦੇ ਐ, ਉਤੇ ਜਾ ਕੇ ਸਟਰ੍ਰਗਲ ਕਰਨਾ ਬੋਤ ਔਖਾ ਏ।
ਯਾਰ ਪੈਲੋ ਇੱਥੇ ਇੰਨਾ ਔਖਾ ਨੀ ਸੀ ਹੁਨ ਇੰਨਾ ਔਖਾ ਹੋ ਗੇਆ ਨੇ।
ਆਂ ਤੇ ਬੱਚੇ ਵੀ ਤੇ ਵਾ ਵਾ ਚਲੇ ਗਏ ਨੇ ਨਾ, ਫਿਰ ਹੂਨ ਪੀ ਆਰ ਦਾ ਵੀ ਚੱਕਰ ਹੁੰਦਾ ਏ, ਫਿਰ ਅਪਨੇ ਮਾਪ ਤਾਂ ਤੋਂ ਬੀ ਦੂਰ ਰੈਣਾ
ਹਾਂ, ਏ ਗਲ ਤਾਂ ਹੈਗੀ ਓ ਐਂ
ਹੂੰ, ਪਰ ਇੱਕ ਗਲ ਹੈਗੀ ਆ, ਜਿੰਨਾਂ ਤੂੰ ਮੈਨੂੰ ਸੀ ਜਾਏਆ ਨਾ ਬਾਰ ਨਾ ਆਨ ਵਾਸਤੇ, ਓਨਾਂ ਕੋਈ ਨੀ ਕਿਸੀ ਨੂੰ ਸਮਜਾ ਸਕਦਾ। ਤੇਰੇ ਕਾਰਕੇ ਈ ਮੈਂ ਬਾੱਚ ਗੀ ਆਂ, ਆਪ ਤੂ ਭਾਵੇਂ ਗਿਰ ਗੀ ਜਾ ਕੇ ਉਤੇ। ਅਬੇ ਤੂੰ ਈ ਤੇ ਮੈਨੂੰ ਸਮਝਾਏਆ ਸੀ ਕਿ ਆਨਾ ਨੀ ਹੈਗਾ ਬਾਰ।
ਹਾਂ, ਵੀ ਮੈਂ ਏਈ ਤਾ ਕੈਰੀ। ਤੇ ਮੈਂ ਈ ਕੈ ਰੀ ਤੈਨੂੰ ਵੀ ਬੂਤ ਚੜ ਗਆ ਸੀ ਬਾਹਰ ਦਾ।
ਹਾਂ ਫਿ ਤੂੰ ਈ ਮੈਨੂ ਸਮਝਾ ਸਮਝੂ ਕੇ ਏਥੇ ਹੀ ਰੱਖਤਾ। ਪਰ ਹੁਨ ਤੇਰੇ ਮੁ ਹਾਂ, ਤੇ ਹੋ ਹੋਰ ਦਾੱਸ ਫਿਰ ਕਿੱਦਾਂ ਦਾ ਆ? ਸਿਟੀਜ਼ ਵਗੈਰਾ ਕਿ, ਕਿਵੇਂ ਦੀ ਨੇ ਓਥੇ ਦੀ?
ਹਾਏ ਨੀ
ਵਦੀਆਂ ਵ ਬਾੱਸ ਹੂਨ, ਹੂਨੇ ਹੂਨੇ ਘਰੇ ਸੀ। ਅਬ ਹਗਲੀ ਸ਼ਿਫਟ ਤੇ ਜਾਣੈ, ਦੋ ਸ਼ਿਫਟ ਲਗਦੀ ਆ ਮੇਰੀ, ਤਿੰਨ। ਚ, ਅਬ ਸਿਟਡੀ ਚ ਮੈਂ ਸਿਰਫ ਮੰਡੇ ਨੂੰ ਕੋਲੇਜ ਚ ਜਾਂਦੇ ਆ ਅਦਰਵਾਈਜ਼ ਮੇਰੀ ਛੁੱਟੀਆਂ ਹੋਦੀਆਂ ਨੇ ਹਫ਼ਤੇ ਦੀ।
ਅੱਛਾ ਮਤਲਬ ਸ਼ਿਫਟਾਂ ਵੀ ਤਾਂ ਵਾ-ਵਾ ਲੱਗਦੀਆਂ ਨੇ ਫਿਰ ਉਥੇ ਬਾਰ ਜਾ ਕੇ।
ਹਾਂ ਓ ਇਥੇ ਜਾ, ਇਥੇ ਜਾਦਾ ਲਗ ਦੀਆਂ ਨੇ।
ਹੂੰ, ਪਰ ਇੱਕ ਗਲ ਹੈਗੀ ਏ, ਬਾਰ ਦਾ ਨਾ ਲਾਈਫ ਸਟਾਈਲ ਬੜੀਐ, ਸਟਰਗਲ ਵਾ-ਵਾ ਏ ਬਟ ਨਾ ਓਦਾਂ ਸਈ ਏ ਫਿਰ ਵੀ, ਪੈਸੇ ਵਗੈਰਾ ਫਿਰ ਵੀ ਠੀਕ ਮਿਲ ਜਾਂਦੇ, ਈੰਡੀਆ ਨਾਲੋ ਤਾਂ।
ਹਾਂ ਏ ਤੋ ਹੈ, ਤੇ ਤੂ ਲੈਆ ਅੱਗੇ ਐਡਮਿਸ਼ਨ ਕੋਈ?
ਹੂੰ।
ਨਹੀ ਹਜੇ ਤਾ ਨਈ ਲਿੱਤਾ ਯਾੜੀ ਕਿਤੇ ਵੀ ਐਡਮਿਸ਼ਨ ਸੋਚ ਰੀਆਂ ਘਰਦੇ ਐਂਵੇ ਕੈਂਦੇ ਐ, ਮੇਰਾ ਦਿਲ ਨੀ ਕਰਦਾ। ਹੁਨ ਮੈਂ ਸੋਚਰੀ ਆਂ ਕਮਿਊਨੀਕੇਸ਼ਨ ਸਕਿੱਲ ਸੁਧਾਰ ਲਾ ਆਪਨੀ ਇੰਗਲਿਸ਼ ਬਟ ਫੇਰ ਸੋਚਦੀ ਆਂ, ਬਾੱਸ ਮੇਰੀ ਤਾਂ ਨੀਂਦ ਈ ਨੀ ਪੂਰੀ ਹੋਂਦੀ ਯਾਰ ਇੰਨੀ ਈ ਵਾ-ਵਾ ਆਂਦੀ ਏ ਸਾਨੂੰ ਤਾਂ।
ਸੁਨ ਚਨ ਕੋਲੇਜ ਵੀ ਬੋਤ ਚੇਂਜ ਹੋ ਗੇਆ। ਕੋਲੇਜ ਚ ਵੀ ਬੋਤ ਚੇਂਜ ਆ ਗੇਆ, ਸੁਨਨੇ ਚ ਆਏਆ, ਮੇਰੇ ਟਾਈਮ ਚ ਤੇ ਏਨਾ ਹੁ ਥਾ ਵੀ ਨੀ।
ਕੋਲੇਜ ਚ ਵੋ ਛਾਗੀ ਨੇ ਦਮਾਗ ਖਰਾਬ ਕੀਤਾ ਹੋਏਆ, ਉਥੇ ਤਾਂ ਵਾ-ਵਾ ਲੱਟੂ ਜਾ ਲਾਗ ਕੇ ਫਿਰਦੀ ਰੈਂਦੀ ਏ।
ਹੁਨ ਵੀ ਐੰਨੀ ਅਸਾਈਨਮੈਂਟਾਂ ਮਿਲਦੀਆਂ ਕੋਲਜ ਚ?
ਅਸਾਈਮੈਂਟ ਈਤਨੀ ਅਸਾਈਮੈਂਟਾਂ ਮਿਲਦੀਆਂ ਨੇ ਬੋਤ ਜਾਦਾ
ਹੱਲੇ ਵੀ?
ਹਮ ਹੋਰ ਤੂੰ ਬਤਾ ਤੇਰੀ ਲਾਈਫ ਕੈਸੀ ਚੱਲ ਰਹੀ ਹੈ, ਬਾਹਰ ਦੀ।
ਵਧੀਆ ਬਸ ਇੱਥੇ ਵੀ ਇਹੀ ਐ। ਇੱਥ ਮਤਲਬ ਇੱਥੇ ਨਾ ਸਟਡੀ ਦਾ ਕੋਈ ਵੋ ਇਤਨਾ ਵੋ ਨਹੀਂ ਹੁੰਦਾ ਇਹ ਨਾ ਚਾਹੇ ਕਮ ਪੁਆਇੰਟਾਂ ਚ ਵੀ ਪਾਸ ਹੁੰਦੇ ਨੇ, ਉਹਨਾਂ ਨੂੰ ਵੀ ਡਿਗਰੀ ਇਤੇ ਅੱਛੇ ਤਰੀਕੇ ਨਾਲ ਮਿਲਦੀ ਹੈ।
ਹਾਂ ਆਪਣੇ ਇੱਧਰ ਚਾ ਹੁੰਦਾ ਐ ਇੱਨਾਂ ਜਿਹਦਾ ਬਚਾਰਾ ਪਾਸ ਵੀ ਹੋਜੇ ਨਾ ਉਹਦੇ ਫੋਨ ਨੰਬਰ ਵੀ ਅੱਛੇ ਨੇ ਤਾਂ ਵੀ ਡਿਗਰੀ ਚੱਜ ਦੇ ਮੂੰਹ ਨਾਲ ਨੀ ਦਿੰਦੀ ਹੈਗੇ।
ਉਹੀ ਤੋਂ ਗੱਲ ਕਹਿ ਰਹੇ ਇੱਥੇ ਨਾ ਆਪਾਂ ਨਾ ਆਪਣੀ ਯੂਨੀਵਰਸਿਟੀ ਚ ਕੁਛ ਤਰੁਨ ਤੈਨੂੰ ਪਤਾ ਐ ਕਿੰਨੀ ਰੀ ਦਿੰਦੀ ਸੀ ਪਰ ਹਾਲੇ ਤੱਕ ਤੁਹਾਡੇ ਕੋਲ ਡਿਗਰੀ ਵੀ ਨਹੀਂ ਆਈ ਹੋਣੀ ਕੋਈ ਵੀ। ਕੋਈ ਡੀਐਮਸੀ ਆਈ ਤੁਹਾਡੇ ਕੋਲ, ‌ ਇੱਥੇ ਤੈਨੂੰ ਪਤਾ ਇੱਥੇ ਨਾ ਚਾਹੇ ਕੋਈ ਪੁਆਇੰਟ ਚ ਤੇਤੀ ਆ ਅਠਾਈ ਨੰਬਰ ਚ ਵੀ ਪਾਸ ਹੋਣਾ ਉਹਨਾਂ ਨੂੰ ਵੀ ਇਤਨੇ ਅੱਛੇ ਜੇ ਤਰੀਕੇ ਨਾਲ ਡਿਗਰੀ ਮਿਲਦੇ ਵੇਖੀ ਹੋਣੀ ਵੀਡੀਓ ਚ।
ਹਾਂ ਮੈਂ ਵੇਖੀ ਸੀ ਜੇ ਤੈਨੂੰ ਗ੍ਰੈਜੂਏਸ਼ਨ ਕੀਤੀ ਤੂੰ ਨਾ ਇੱਕ ਸਾਲ ਦੀ ਸੀ ਏ ਇੱਥੇ ਕਰਕੇ ਗਈ ਸੀ ਇੰਡੀਆ ਚ ਦੋ ਸਾਲ ਦੀ ਤੂਂ ਬਾਹਰ ਕੀਤੀ ਜਾ ਕੇ ਏ, ਆਹੀ ਬੈਚੂਲਰ ਆਫ ਆ ਤੁਹਾਨੂੰ ਡਿਗਰੀ ਤੇ ਕਦੋਂ ਦੀ ਮਿਲੀ ਐ ਵੇਖ ਲੈ
ਫਿਰ ਉਹੀ ਤੋਂ ਗੱਲ ਹੈ ਯਾਰ ਇੱਥੇ ਚ ਬਾ ਇੱਥੇ ਯਾਰ ਬਾਹਰ ਚ ਇਹੀ ਗੱਲ ਹੈ ਇੱਥੇ ਪੜ੍ਹਾਈ ਵੈਲਿਊ, ਬਾਹਰ ਏਨੀ ਇੰਨੀ ਪੜ੍ਹਾਈ ਦੀ ਵੈਲਿਊ ਹੈਗੀ ਨਹੀਂ, ਉੱਥੇ ਜਦੀ ਤੁ ਸਟੂਡੈਂਟ ਇੱਕ ਇੱਕ ਦਿਨ ਦੋ ਦੋ ਦਿਨ ਜਾਂਦੇ ਨੇ, ਬਾਕੀ ਦਿਨ ਸ਼ਿਫਟਾਂ ਲਾਉਂਦੇ ਨੇ।
ਹਾਂ ਚੱਲ ਵਧੀਆ ਐ ਯਾਰ। ਹੋਰ ਆਂਟੀ ਅੰਕਲ ਦਾ ਫੋਨ ਆਂਦਾ ਐ?
ਹਾਂ ਆ ਹੀ ਜਾਂਦਾ ਯਾਰ ਉਹੀ ਗੱਲ ਹੈ ਯਾਰ, ਆਪਾਂ ਕੰਮ ਤੇ ਹੁੰਦੇ ਹਾਂ ਉੱਥੇ ਫੋਨ ਚ ਲੈ ਨਹੀਂ ਜਾਂਦਾ
ਹਮ ਤੇ ਹੁਣ ਤਾਂ ਆਂਟੀ ਜੀ ਨਹੀਂ ਮਿਲੀ ਮੈਨੂੰ ਵਾਹਵਾ ਦਿਨ ਹੋ ਗਏ ਨੇ।
ਬਸ ਯਾਰ ਕੰਮ ਤੇਈ ਰਹਿੰਦੇ ਨੇ ਭਾਈ ਭੈਣ ਛੋਟੇ ਨੇ ਉਹਨਾਂ ਨੂੰ ਬਸ ਸਕੂਲ ਸਕਾਲ ਤੇ ਭੇਜ ਨੂੰ ਤੈਨੂੰ ਪਤਾ ਅ ਇੱਥੇ ਨਾ ਬਹੁਤ ਔਖਾ ਸਹੀ ਹੋ ਜਾਂਦਾ ਹੈ ਯਾਰ, ਇੱਥੇ ਨਾ ਲੋਕ ਵੀ ਅਜੀਬ ਸੇ ਨੇ। ਮਤਲਬ ਮਤਲਬੀ ਦੇ ਨਾਲ ਗੱਲ ਕਰਦੇ ਨੇ ਅੱਧੇ ਕਰਦੇ ਨੇ ਅੱਧੇ ਨਹੀਂ ਕਰਦੇ ਨੇ।
ਹਾਂ।
ਜੇ ਪਾਪਾ ਆਪਾਂ ਇੰਡੀਆ ਚ ਹੈ ਨਾ ਜਿਵੇਂ ਯਾਰ। ਆਪਾਂ ਪੜੋਸੀ ਦੇ ਨਾਲ ਮਤਲਬ ਜਿਵੇਂ ਆਪਸ ਚ ਗੁਲ ਮਿਲ ਕੇ ਰਹਿੰਦੇ ਸੀ। ਇੱਥੇ ਕਿਸੇ ਨੂੰ ਕਿਸੇ ਦਾ ਮਤਲਬ ਨੀ ਹੁੰਦਾ ਯਾਰ ਆਪਣੇ ਕੰਮ ਚਾਹਦੇ ਨੇ ਸੋ ਜਾਂਦੇ ਨੇ
ਆਪਣੇ ਇੰਡੀਆ ਨੂੰ ਵੀ ਉੱਥੇ ਜਾ ਕੇ ਏਦਾਂ ਦੇ ਹੀ ਹੋ ਗੀ ਏ ਇੰਡੀਆ ਨੇ ਕਿਹੜਾ ਵਰਤ ਕੇ ਰਾਜੇ ਨੇ ਉੱਥੇ ਜਾ ਕੇ।
ਇਹ ਤ ਗੱਲ ਹੈ ਯਾਰ ਬਹੁਤ ਫ਼ਰਕ, ਬਹੁਤ ਫ਼ਰਕ ਪੜ ਗਿਆ ਹੈ ਯਾਰ।
ਆਹ ਹੁਣ ਤੂੰ ਰੋਟੀ ਬਣਾ ਰਹੀ ਹੈ ਕਿਆ।
ਆਹ ਹੁਣ ਬਸ ਖਾਣ ਹੀ ਲੱਗੀ ਸੀ ਫਿਰ ਮੈਂ ਤੈਨੂੰ ਦੱਸਿਆ ਨਾ ਮੈਂ ਅਗਲੀ ਸ਼ਿਫਟ ਤੇ ਜਾਣਾ ਹੈ। ਹਮ ਯਾਰ ਇੱਥੇ ਨਾ ਖਾਣ ਪੀਣ ਦਾ ਵੀ ਇਹੀ ਹੈ ਪ੍ਰਭਜੋਤ, ਆਪਾਂ ਜਿਵੇਂ ਕਿ ਬਾਹਰ। ਬਾਹਰ ਮਤਲਬ ਸ਼ਿਫਟ ਤੇ ਹੁੰਦੇ ਤੁ ਬਾਸ ਹੀ ਸਵੇਰ ਤੱਕ। ਖਾਣਾ ਰਾਤ ਨੂੰ ਖਾਣਾ ਪੈਂਦਾ ਹੈ, ਤੇ ਰਾਤ ਵਾਲੀ ਸਬਜ਼ੀ ਆਪਾਂ ਉਹੀ ਦੁਪਹਿਰ ਨੂੰ ਖਾਣੀ ਗਰਮ ਕਰਕੇ ਖਾਣੀ ਪੈਂਦੀ ਹੈ, ਇਹੀ ਕੰਮ ਹੋ ਜਾਂਦਾ ਯਾਰ ਇੱਥੇ ਬਾਹਰ।
ਹੋਰ ਬਾਹਰ ਯਾਰ ਤੈਨੂੰ ਪਤਾ ਹੀ ਹੈ ਕੋਈ ਕਿਸੇ ਨੂੰ ਇਤਨਾ ਸਮਝਦਾ ਨਹੀਂ ਹੈ ੲੱਥੇ ਇੰਡੀਆ ਚ ਜੋ ਔਫਿਸ ਵਾਲੇ ਵੀ ਕਈ ਬ ਤਰਸ ਖਾ ੲ ਜਾਂਦੇ ਨੇ ਇੱਥੇ ਕੋਈ ਕਿਸੇ ਤੇ ਤਰਸ ਨਹੀਂ ਖਾਂਦਾ।
ਨ ਆ ਤਾਂ ਗੱਲ ਹੈਗੀ ਇੱਧਰ ਤਾਂ ਹੁੰਦਾ ਏ ਚਾਹ ਆਪਾਂ ਬਿਮਾਰ ਵੀ ਹੋਈਏ ਤਾਂ ਆਪਣੇ ਮਾਂ ਪਿਓ ਵੀ ਮਤਲਬ ਮੰਮਾ ਵੀ ਰੋਟੀ ਟੀ ਵਗੈਰਾ ਬਣਾ ਕੇ ਸਾਨੂੰ ਦੇ ਵੀ ਦਿੰਦੇ ਆ, ਫੜਾ ਵੀ ਦਿੰਦੇ ਆ, ਖੁਵਾ ਵੀ ਦਿੰਦੇ ਆ। ਉਹ ਤੇ ਕੌਣ ਹੈਗਾ ਯਾਰ ਖਲਾਨ ਵਾਲਾ ਵੀ।
ਮੈਂ ਐਥੇ ਮਿਕਸ ਮੈ। ਕਰਨੀਆਂ ਨੇ ਜਿਵੇਂ ਆਪਾਂ ਦੀ ਤਬੀਅਤ ਖ਼ਰਾਬ ਹੁੰਦੀ ਸੀ ਆਪਾਂ ਰੈਸਟ ਵੀ ਕਰ ਰਹੇ ਸੀ। ਪਰ ਉਹੀ ਇੱਥੇ ਕੋਈ ਨੀ ਸਮਝਦਾ ਆਪ ਆਪੋ ਹੀ ਆਪਾਂ ਨੂੰ ਦਵਾਈ ਦੇਣੀ ਪੈਂਦੀ ਹੈ ਉਹ ਤੈਨੂੰ ਪਤਾ। ਤਾਂ ਇੱਥੇ ਨਾ ਦਵਾਈ ਵੀ ਅੱਛੀ ਨਹੀ ਮਿਲਦੀ ਆਪ ਮੈਂ ਇੰਡੀਆ ਚੋਂ ਹੀ ਮੁੰਬਈ ਥੀ ਦਵਾਈ।
ਨੀ ਆ ਤਾਂ ਗੱਲ ਹੈਗੀ ਤੇਰੀ ਯਾਰ ਸਹੀ। ਹੁਣ ਮੇਰਾ ਵੀਜ਼ਾ ਆਉਣ ਵਾਲਾ ਸੀ ਬਟ ਫਿਰ ਬੁਜ ਲਾਂਗੀ ਹੱਥ ਤੇ ਫਿਰ ਉਹ ਤੋਂ ਬਾਅਦ ਮੈਨੂੰ ਤੂੰ ਮੈਨੂੰ ਇਨੇ ਵਧੀਆ ਤਰੀਕੇ ਨਾਲ ਸਮਝਾਇਆ ਕੇ ਹੁਣ ਤੇ ਮੈਂ ਜਿੱਦ ਹੀ ਛੱਡਤੀ ਬਾਰ ਜਾਉਣ ਦੀ।
ਯਾਰ ਅਗਰ ਆਉਣਾ ਐ ਨਾ ਤਾਂ ਫੈਮਿਲੀ ਦੇ ਨਾਲ ਆਓ ਯਾਰ। ਪਰ ਯਾਰ ਆਪਣੇ ਇੰਡੀਆ ਦੀ ਅਸੀਂ ਗੱਲਬਾਤ ਨੀ ਹੈਗੀ। ਅਪਣੇ ਇੰਡੀਆ ਦੇ ਖੇਤ
ਓ ਤੇ ਹੈ ਈ ਏ ਆਪਣੇ ਖੇਤ ਵਗੈਰਾ ਇਨਵਾਇਰਮੈਂਟ ਹੀ ਬਹੁਤ ਵਧੀਆ ਏ। ਹੈਗਾ ਤਾਂ ਉੱਥੇ ਦਾ ਵੀ ਬਹੁਤ ਵਧੀਆ ਇਨਵਾਇਰਮੈਂਟ ਕਨੇਡਾ ਦਾ ਤਾਂ ਵੈਸੇ ਵੀ ਖਾਸ ਕਰ ਵਡਾ ਹੀ ਕਰ ਲੈਣਾ ਛੇ ਮਹੀਨੇ। ਕੰਮ ਤੇ ਛੇ ਮਹੀਨੇ ਫਿਰ ਬਰਫ਼ਾਂ ਚ ਪਈ ਰਹਿਣ ਅੰਦਰ ਹੀ ਕਰਦੇ।
ਇਹੀ ਗੁਲ ਆਉੁੰਦੀ ਹੈ ਯ ਤੈਨੂੰ ਪਤਾ ਜਿਵੇਂ ਲੋਕ ਆਪਾਂ ਕਿਵੇਂ ਸ਼ਹਿਰ ਦੇ ਲੋਕ ਜ ਦੇ ਲੋਕਗ ਵਿੱਚ ਫਰਕ ਹੁੰਦੈ ਨਾ ਇਥੇ ਸ਼ ਸ਼ਹਿਰ ਹੀ ਸ਼ਹਿਰ ਬਸਿਆ ਇੱਥੇ ਪਿੰਡ ਦੇਖਣ ਨੂੰ ਵੀ ਨੀ ਮਿਲਦਾ।
ਕਿ ਟਿੱਪਰ ਗੋਰੇ ਦਾ ਅੰਤਰ ਰਾਜ ਹੁੰਦਾ ਹੈਏ ਆਪਣੀ ਮਨ ਮਾਰਦਾ। ਜਿ ਵੇੈਸੇ ਚਲਾਉਂਦੇ ਨੇ ਆ।
ਇਹਨੇ ਯਾਰ ਤੇਰੀ
ਹਮ ਬਸ ਇਹ ਵੀ ਤਾਂ ਆਪਣੀ ਮ ਮਰਜ਼ੀ ਚਲਾਉਂਦੀ। ਹੈਗੇ ਨੇ ਇਹਨਾਂ ਨੂੰ ਵੀ ਤਾਂ ਆਪਣੀ ਮਰਜ਼ੀਆਂ ਪੂਰੀਆਂ ਕਰਨੀਆਂ ਹੁੰਦੀਆਂ ਨੇ।
ਬੁਖ
ਬਾਕੀ
ਓ ਠੀਕ ਨੇ। ਓ ਯਾਰ ਐਨ ਇਹ ਨਾ ਇੱਥੇ ਬੀ ਕੋਮ ਐਲ ਐਲ ਬੀ ਕਰ ਰੀ ਐ ਐਮ ਐਮ ਯੂਨੀਵਰਸਟੀ ਤੋਂ ਏਹਨੂੰ ਇਹਨੂੰ ਇੰਨਾ ਚੋਂ ਨੀ ਹੈਗਾ ਬਾਹਰ ਦਾ। ਮੈਨੂੰ ਈ ਸੀ ਮੈਨੂੰ ਵੀ ਪਤਾ ਲੱਗਿਆ। ਹੁਣ ਯਾਰ ਆਪਾਂ ਵੀ ਦੋ ਤਿੰਨ ਸਾਲ ਬਾਦ ਇੰਡੀਯਾਂ ਆ ਜਾਣਾ। ਭੂਤ ਉੱਤਰ ਗਿਆ ਸਾਡਾ ਭੂਤ ਵੀ ਬਾਹਰ ਆ ਗਯਾ। ਸਾਨੂੰ ਵੀ ਪਤਾ ਲੱਗਿਆ।
ਚੱਲ ਕੋਈ ਗੱਲ ਨੀ।
ਹਮ ਹੋਰ ਦੱਸ ਉੱਥੇ ਸਾਰੇ ਠੀਕ ਨੇ ਕਲਾਸ ਵ ਕਲਾਸ ਵਾਲੇ। ਸਾਭ ਵਧੀਆ।
ਹਾਂ ਸਾਰੇ ਵਧੀਆ ਨੇ ਕਿਸੇ ਦਾ ਵਿਆਹ ਹੋ ਗਿਆ ਕਿਸੇ ਦੇ ਨਿਆਣੇ ਜੰਮ ਲਏ।
ਹੈਂ ਹਾਂ ਯਾਰ ਮੈਂ ਵੀ ਸੁਣਿਆ ਸੀ।
ਉਹਨੇ ਸਿਲੋਣੀ ਨੇ ਦਾ ਮੁੰਡਾ ਹੋਇਆ ਤੇ ਇੱਕ ਬਹੁ ਆਰ ਆਰਤੀ ਹੂਰੋਂ ਹੁੰਦੀਆਂ ਸੀ ਉਹਨਾਂ ਦੀ ਵੀ ਕੁੜੀਆਂ ਹੋ ਗੀਆਂ ਨੇ। ਤੇ ਬਾਕੀ ਹੋਰ ਵੀ ਕਾਫੀਆਂ ਦੀ
ਪ੍ਰਿਤ ਲਵਪ੍ਰੀਤ ਸਾਡੇ ਪੰਜਾਬੀ ਚ ਪੜ੍ਹਦੀ ਸੀ ਔਂਦਾ ਵੀ ਮੈਂ ਸੁਣਿਆ ਸੀ ਉਹ ਮੇਰੇ ਪਿੰਡ ਦੀ ਕੁੜੀ ਸੀ। ਕਹ ਦੇ ਬੁੱਕ ਬੁੱਕ ਮੈਨੂੰ ਆਪਣੇ ਵਾਸਤੇ ਲੈਣੀ ਏ ਅਰੇ ਨਹੀਂ ਯੇ ਤੋ ਬਾਹਰ ਨਿਕਲ ਆਏ। ਅੱਛਾ ਇਹ ਬਾਜ਼ਾਰ ਕੇ ਬੀਚ ਮੇ ਹੀ ਲੇ ਆਓ। ਅੱਛਾ ਹੋਰ ਦੱਸ ਤੂੰ ਉੱਥੇ ਸਾਰੇ ਵਧੀਆ।
ਹਾਂ ਬਾਕੀ ਤਾਂ ਸਾਰੇ ਵਧੀਆ ਨੇ ਹੋਰ ਤੂੰ ਦੱਸ ਕਦੋਂ ਇੰਡੀਆ ਦਾ ਚੱਕਰ ਮਾਰਨੈ।
ਬਜਟ ਬਣ ਲੈਣ ਜ਼ਰੂਰ ਮਿਲਣ ਤੁਆਨੂੰ ਸਾਰੇ। ਕੁੜੀ ਅ ਸਲੋਨੀ ਦਾ ਵੀ ਕੌਲ ਆਇਆ ਸੀ, ਓਦੇ ਵੀ ਮੁੰਡਾ ਹੋਇਆ ਐ ਨਾ। ਓ ਵੀ ਕਹਿ ਰਹੀ ਸੀ ਜਲਦੀ ਆਈ।
ਹਾਂ, ਹੁਣ ਤੇ ਆਜਾ ਤੂੰ ਵੀ ਅਸੀਂ ਵੀ ਤੈਨੂੰ ਮਿਲਾਂਗੇ।
ਹਾਂ, ਸਾਰਿਆਂ ਦੇ ਨਾਲ ਸਾਰਿਆਂ ਨੂੰ ਈ ਮਿਲਾਂਗੀ ਕੋਈ ਗੱਲ ਨੀ। ਹੋਰ ਕੋਲੇਜ ਦੀ ਪ੍ਰਿੰਸੀਪਲ ਠੀਕ ਨੇ ਯਾ ਕੋਈ ਐਹੇ ਜੇਈ ਐ। ਪਹਿਲੇ ਜੇਈ ਫਾਈਨ ਓਨਾ ਓਦਾਂ ਈ ਆਂਦਾ ਕੋਲੇਜ ਦਾ
ਹੁਣ ਵੀ ਓਦਾਂ ਈ ਦਿੰਦੀ ਏ। ਨਈ-ਨਈ ਓਦਾਂ ਈ ਦਿੰਦੀ ਐ ਹਜੇ ਵੀ।
ਅੱਛਾ।
ਓ ਨੀ ਸੁਧਰਦੀ।
ਯਾਰ ਕਈ ਹੁੰਦੀਆਂ ਨੇ, ਬਹੁਤ ਬੁਰਾ ਹਾਲ ਐ ਅੱਜਕੱਲ੍ਹ ਦਾ।
ਆਏ ਬੁਰਾ ਹਾਲ ਉਸਨੇ ਤਾਂ ਬਹੁਤ ਬੁਰਾ ਹਾਲ ਕਰ ਰੱਖਿਐ।
ਹੂੰ, ਹੂੰ ਯਾਰ ਪਤਾ ਕਆ ਏਦਾ ਨਾ ਸਾਡੇ ਕੋਲਜ ਚ ਗਰਲਸ ਕਰਕੇ ਐਡਮਿਸ਼ਨ ਲੈ ਤੇ ਲੈਂਦੀਆਂ ਨੇ ਪਰ ਕਈ ਫਾਈਨ ਕਰਕੇ ਵੀ ਨੀ ਲੈਂਦੀ।
ਹਾਂ, ਯੇ ਤਾਂ ਗੱਲ ਹੈਗੀ ਐ। ਪਰ ਕਿਆ ਕਰੇ ਯਾਰ ਹੁਣ ਕੀ ਕਰ ਵੀ ਕੀ ਸਕਦੇ ਆ ਅਸੀਂ
ਮੇਰੀ ਵੀ ਇੱਕ ਦਿਨ ਹੋਈ ਸੀ ਗੱਲ ਓ ਆਹ ਕੋਮਲ ਔਰ ਦੇ ਨਾਲ ਓ ਵੀ ਮੈਨੂੰ ਇਹੀ ਦੱਸ ਰਹੀ ਸੀ। ਕਹਿ ਰਈ ਫ ਬਿਲਕੁਲ ਈ ਪੰਜ-ਪੰਜ ਹਜਾਰ, ਚਾਰ-ਚਾਰ ਹਜ਼ਾਰ ਫਾਈਨ ਆਉਂਦਾ ਕੌਲਜ ਦਾ।
ਯਾਰ ਫੇਰ ਏਨਾਂ ਨੇ ਬੇੜਾ ਗਰਗ ਈ ਕੀਤਾ ਹੋਇਆ ਏ।
ਕਈ ਕਹਿੰਦੇ ਕਈ ਤਾਂ ਈ ਕਰਕੇ ਐਡਮਿਸ਼ਨ ਨੀ ਲੈਂਦੇ ਆਂ ਕੋਲਜ ਚ
ਨਾ-ਨਾ ਏ ਤਾਂ ਠੱਪ ਹੋਣੇ ਨੇ ਆਣੇ ਵਾਲੇ ਟਾਈਮ ਚ
ਯਾਰ ਇੱਥੇ ਨੀ ਹੈਗਾ ਪ੍ਰਭਜੀਤ ਫਾਈਨ ਦਾ ਕੋਈ ਵੀ ਚੱਕਰ ਦੇਖ ਮੇਂਟ ਇੱਕ ਦਿਨ ਹਫ਼ਤੇ ਚ ਕੋਲੇਜ ਲੱਗਦਾ ਉਦੇ ਵਿੱਚ ਜਿਵੇ ਅੱਧ ਤੋਂ ਜ਼ਿਆਦਾ ਸਟੂਡੈਂਟ ਆਂਦੇ ਏ ਨੀ। ਲੀਫ ਪਾ ਦੇਨੇ ਆ, ਫਾਈਨ ਤੇ ਜ਼ੀਰੋ ਹੀ ਹੁੰਦਾ ਏਥੇ।
ਯਾਰ ਪਤਾ ਨੀ ਏਥੇ ਦਾ ਕੀ ਹਿਸਾਬ ਐ, ਕੀ ਨਈ ਹਿਸਾਬ ਐ, ਐਨੇ ਦੁਖੀ ਕੀਤਾ ਪਿਆ ਐ।
ਤੁਆਡਾਵੀ ਚੱਕਰ ਹੁੰਦਾ ਉੱਥੇ ਹੁੰਦਾ ਤੋ ਹੈਗਾ, ਅਸਾਈਨਮੈਂਟਾਂ ਦਾ ਚੱਕਰ ਬਾਹਰ। ਪਰ ਪਤਾ ਕੀ ਬਾਹਰ ਚ ਨਾ ਮਤਲਬ, ਸਟੱਡੀ ਦੀ ਏਨੀ ਵੈਲਊ ਨੀ ਹੁੰਦੀ।
ਹਾਂ ਤੇ ਗਲ ਮੈਂ ਵੀ ਬਹੁਤ ਸੁਣੀਐ ਬਸ ਯਾਰ ਊ ਜਿੱਥੇ ਕਿਸਮਤ ਲੈ ਕੇ ਜਾਨਾ ਨਾ, ਹੋਨਾ ਤਾਂ ਉਹੀ ਹੁੰਦਾ ਹੈ।
ਏ ਤਾ ਤੂੰ ਸਹੀ ਕਿਆ ਏ, ਬਾਕੀ ਤੂੰ ਫਿਊਚਰ ਬਾਰੇ ਕੀ ਸੋਚਿਆ?
ਆ ਹਜੇ ਤੇ ਯਾਰ ਮੇਰਾ ਕੋਈ ਪਲੈਨ ਈ ਨੀ ਬਣਦਾ ਪਿਆ, ਕਦੀ ਮੇਰਾ ਦਿਲ ਨੀ ਕਰਦਾ, ਕਦੀ ਮੇਰਾ ਦਿਲ ਕਰਦਾ ਘਰਦੇ ਨੀ ਮੰਨਦੇ, ਘਰਦੇ ਮਣਦੇ ਦਿਲ ਖ਼ਤਮ ਹੋ ਜਾਂਦਾ ਏ।
ਵੈਸੇ ਕਰਦੇ ਕੀ
ਆ ਚ ਘਰਦੇ ਤਾਂ ਕਹਿੰਦੇ ਨੇ ਜੋ ਤੇਰਾ ਜੀਅ ਕਰੇ ਤੂੰ ਕਰ ਲੈ